ਬੋਲੋ।
ਹਾਂ ਫੋਨ ਕੱਟਿਆ ਗਿਆ ਸੀ।
ਤੁਹਾਡੇ ਇੱਧਰੋਂ ਇਸੂ ਹੋਊਗਾ ਭਾਈ ਮੇਰੇ ਇੱਧਰੋਂ ਤੇ ਸਭ ਸਹੀ ਸੀ ਮੇਰੇ ਇੱਧਰੋਂ ਤਾਂ ਨੈੱਟਵਰਕ ਬਹੁਤ ਸਹੀ ਫੜਦਾ ਆ।
ਗ਼ਲਤੀ ਨਾ ਨਾ ਮੈਨੂੰ ਲੱਗਦਾ ਮੇਰੀ ਨੇਹਤ ਆਣਨੀ ਸੀ। ਫੇਰ ਕੀ ਹੋਇਆ ਫੇਰ ਆਵਾਜ਼ ਨਹੀਂ ਆਉਣ ਦੀ।
ਕਿਉਂ, ਕਿਉਂ ਨਹੀਂ ਆ ਰਹੀ ਮੇਰੀ ਆਵਾਜ਼ ਆ ਰਹੀ ਹੈ ਮੈਨੂੰ ਆ ਰਹੀ ਹੈ ਆਵਾਜ਼।
ਸਹੀ ਆ। ਮਜ਼ਾ ਆਇਆ, ਮਜ਼ਾ ਆਇਆ, ਹੁਣ ਆਗੀ ਆਵਾਜ਼। ਮੇਰੇ ਬਾਬੂ ਦੇ ਲਈ ਭੂਏ ਪਕਵਾ ਦੋ ਸਾਮ ਨੂੰ
ਹਾਲੀ ਸਾਵਣ ਆਇ ਨੀ ਆ ਸਾਵਣ।
ਮੈਂ ਉਹ ਵੇਲੇ ਨੀ ਪੂਏ ਖਾਣੇ। ਮੈਂ ਹੋ ਬਿਆਰੀਆਂ ਵਾਲੇ ਪੂਏ ਖਾਣੇ ਆ, ਹੋਲੀਆਂ ਵਾਲੇ।
ਤੇ ਪੰਜਾਬੀਆਂ ਵਾਲੇ ਕਿਹੋ ਜਿਹੇ ਹੁੰਦੇ ਆ।
ਪੰਜਾਬੀਆਂ ਵਾਲੇ ਤਵੇ ਵਾਲੇ ਤਵੇ ਚ ਬਣਦੇ ਪੰਜਾਬੀ ਤੇ ਪਤਾ ਨੀ ਕਦੇ ਖਾਧੇ ਨੀ ਆ ਪੰਜਾਬੀਆਂ ਵਾਲੇ ਪੂਰੇ ਸਾਵਨ ਚ।
ਖਾਧੇ ਤਵੇ ਵਾਲੇ, ਉਹ ਜਿਹੜੇ ਵਿਆਹ ਤੇ ਹਣੇ ਬਣਾਉਂਦੇ ਹੁੰਦੇ, ਖਾਉਂਦੇ।
ਹਾਂ, ਤੇ ਉਸੇ ਟਾਈਪ ਦੇ ਤੇ ਬਣਦੇ ਆ।
ਲੇਕਿਨ ਮੈਨੂੰ ਉਹ ਵਾਲੇ ਨਹੀਂ, ਮੈਨੂੰ ਮੈਨੂੰ ਮਾਲ ਪੂਏ ਪਸੰਦ ਆ ਜਿਹਦੀ ਤੂੰ ਗੱਲ ਕਰ
ਬਾਬੂ ਦੀ ਦਾਦੀ ਬਣਾ ਕੇ ਖਵਾਉਂਦੀ ਹੈ।
ਕੇੜੇ, ਤਵੇ ਵਾਲੇ।
ਹਾਂ ਸਾਵਨ ਚ, ਸਾਉਣ ਚ ਮਤਲਬ ਬਣਾਉਂਦੀ ਹੈ।
ਸੌਉਣ ਲੱਗੂਗਾ, ਤੇ ਉਦੋਂ ਤਾਂ ਫਿਰ ਖਾਣੇ ਜ਼ਰੂਰੀ ਆ ਨਾ।
ਇਹ ਮੈਨੂੰ ਤੇ, ਖੀਰ ਖਾਣ ਦਾ ਬੜ੍ਹੇ ਦਿਨ ਦਾ ਮਨ ਕਰਨ ਡੇ ਯਾ, ਉੱਥੋਂ ਜਿੱਦਾਂ ਦਾ, ਇਹਨਾਂ ਨੇ ਮੈਨੂੰ ਦੱਸ ਪਾਣਾ। ਜੈਸੇ ਸੀਂ ਖੀਰ ਬਣਾਈ ਹੈ, ਔ ਦੇਵਰ ਨਾ ਮੇਰਾ ਹੋਰ ਜ਼ਿਆਦਾ ਮਨ।
ਹਾਂ ਮੈਂਨੇ ਤੇ ਬਹਿ ਕੇ, ਖਾ ਖੂ ਵੀ ਲਈ। ਮੇਰਾ ਵੀ ਬੜਾ ਮਨ ਐ, ਪਰ ਚੰਗੀ ਜਿ ਖੀਰ ਹੋਵੇ ਨਾ ਉਹ ਥੋੜ੍ਹੀ ਜਿਹੀ ਪਤਲੀ ਜੀ 'ਚ ਬਹੁਤ ਸਾਰੇ ਡਰਾਈ ਫਰੂਟਸ ਪਏ ਹੋਵੇ, ਮਿੱਠੀ ਜਿਹੀ, ਉਹ ਚੰਗੀ ਲੱਗਦੀ ਆ। ਉਹ ਗਾੜੀ ਜੀ, ਖੀਰ ਨੀ ਮੈਨੂੰ ਪਸੰਦ
ਇਹੀ ਮੈਂ ਸੋਚਾਂਗੀ, ਅੱਜ ਸ਼ਾਮ ਨੂੰ, ਖੀਰ ਪੂੜੀ ਬਣਾ ਲੈਂਦੀ ਹਾਂ।
ਖੀਰ ਪੂੜੀ ਅੱਜ, ਅਸੀਂ ਤਾਂ ਖਾ ਲਾਂਗੇ ਖੀਰ ਪੂੜੀ ਚੱਲ, ਪਰ ਜਿਹੜੇ ਬਾਕੀ ਕੀ ਹੈਗੇ ਆ, ਜਿਹੜੇ ਦੋ ਮੈਂਬਰ ਹੋਰ ਹੈਗੇ ਆ, ਉਹ ਕਿੱਦਾਂ ਖਾਓਗੇ।
ਕਿਉਂ ਤੁਸੀਂ ਮਤਲਬ ਕਰ ਬਣਾਉਣਾ ਵਾ ਅੱਜ
ਨਹੀਂ, ਮੈਂ ਏਦਾਂ ਹੀ ਗੱਲ ਕਰਨ ਡੀ। ਨਹੀਂ ਜ ਮੈਂ ਕਹਿਣ ਦੀ, ਜੇ ਅਸੀਂ ਵੀ ਬਣਾ ਲਾਂਗੇ ਤਾਂ ਸਾਡੇ ਘਰ ਦੇ ਬੰਦੇ ਨੀ ਖਾਣ ਵਾਲੇ।
ਮੈਂ ਪਹਿਲਾਂ ਆਪਣੇ ਘਰ ਚ, ਸਭ ਨੂੰ ਪੁੱਛ ਲੂੰਗੀ। ਇੱਕ ਬੰਦਾ ਤੇ ਮੈਨੂੰ ਪਤਾ ਵਾ, ਕਿ ਉਹਨੇ ਮੰਨ ਜਾਣਾ ਵਾ। ਪਰ ਜੋ ਆ ਨਾ ਉਹਨਾਂ ਦਾ ਪਿਓ, ਉਹ ਨੀ ਮੰਨਣ ਵਾਲਾ ਵਾ।
ਹੂ ਵਹੀ ਤੇ ਇਸ਼ੂ ਆ ਨਾ, ਵਹੀ ਤੇ ਦਿੱਕਤ ਆ।
ਫੇਰ ਅਗਰ ਮੰਨ ਜੂਗੇ ਨਾ ਹੁਣੀ ਹੋਰੋਂ ਬੰਦੇ ਨੂੰ, ਆਉਣ ਚ ਲੇਟ ਹੋਜੂਗੀ। ਤੇ ਔਨੇ, ਜਿਹਨਾਂ ਦੇ ਕਰੋਂ ਆਉਣਾ ਹੈਣਾ। ਉਹਨਾਂ ਨੂੰ ਵੀ ਫੋਨ ਕਰਕੇ ਕਹਿ ਦੇਣਾ, ਕਿ ਇਹਨੂੰ ਇੱਕ ਡੱਬਾ ਸਬਜ਼ੀ ਦੇ ਕੇ ਖਲਾ ਦੋ, ਅੱਛਾ ਜੀ।
ਲੇਕਿਨ ਤੈਨੂੰ ਤਾਂ ਪਤਾ ਹੀ ਆ, ਉਹ ਲੋਕ ਬਣਾਉਂਦੇ ਹੈਗੇ ਦੋ ਟਾਈਮ ਦੀ, ਇੱਕ ਟਾਈਮ ਦੀ ਸਬਜ਼ੀ ਨੂੰ ਦੋ ਘਰ ਦੇ ਤੇ ਉਹਨਾਂ ਕੋਲ ਸਬਜ਼ੀ ਮੰਡੀ, ਤੇ ਉਹਨਾਂ ਨੇ ਤੇ ਕਹਿਣਾ, ਵੀ ਸਾਡੇ ਕੋਲ ਹੈ ਨਹੀਂ। ਸਾਡੀ ਲਿਮਿਟਿਡ ਸਬਜ਼ੀ।
ਵਹੀ ਨਾ, ਅੱਜ ਤੇ ਬਹੁਤ ਮਨ ਕਰ ਰਿਹਾ ਵਾ, ਇੰਨਾ ਮਨ ਕਰ ਰਿਹਾ ਨਾ, ਕਿ ਕੁੜੀ ਪਾਦਾ ਇਧਰ ਹੀ
ਕਿ ਅੱਜ ਇੰਨਾ ਖੀਰ ਪੂੜੀ ਹੀ ਖਾਣ ਨੂੰ ਮਨ ਕਰ ਰਿਹਾ। ਕਿ ਮੀਂਹ ਪੈ ਰਿਹਾ ਆ?
ਤੇਰਾ ਨੀ ਮੰਨ ਕਰ ਰਿਹਾ।
ਮਰਾ ਮੇਰਾ ਉਨਾ ਵੀ ਨਹੀਂ ਹੈ, ਮੇਰਾ ਮੇਰਾ ਕੁਛ ਥਾਂਣ ਤੇ ਮਨ ਨੀ।
ਉਹ ਮਾਈ ਗੋਡ, ਤੈਨੂੰ ਤੇ ਡਾਕਟਰ ਦੀ ਬਹੁਤ ਜ਼ਰੂਰਤ ਹੈੱ, ਆਸਥਾ।
ਨਹੀਂ ਔ ਨੂ ਕੀ ਕਰਨੀ ਆ, ਮੈਨੂੰ ਖਵਾਓ ਪੀਜ਼ਾ ਵੀਜ਼ਾ ਬਰਗਰ ਪੀਜ਼ਾ, ਕੁਛ ਚੰਰਾ ਬਾਹਰ ਹੁੰਦਾ, ਤਾਂ ਮੈਂ ਖਾ ਲੂੰਗੀ, ਤਾਂ ਮੈਂ ਖਾਉਂਗੀ। ਮੈਂ ਦੋ ਪੀਸ ਖਾ ਲੂੰਗੀ।
ਤੇ ਮੇਰੀ ਕੁੜੀ ਨੇ ਸਾਰੇ ਹੀ ਖਾ ਲੈਣੇ।
ਨਹੀਂ ਮੈਂ ਦੋ ਪੀਸ ਖਾਲੂਗੀ, ਦੋ ਪੀਸ ਬਹੁਤ ਹੁੰਦੇ ਆ ਔ ਦੇ।
ਉਹ ਓਦੀ ਵੀਡੀਓ ਵੇਖੀ ਨਾ, ਕਿਸ ਤਰ੍ਹਾਂ ਗੱਪਰ ਗੱਪਰ ਖਾਂਦੀ, ਸਾਨੂੰ ਇੱਕ ਵਾਰੀ ਯਾਦ ਆ ਸਾਨੂੰ ਕਿਸ ਤਰ੍ਹਾਂ ਡੋਮੀਨੋਜ ਲੈ ਕੇ ਗਈ ਸੀ, ਤੇ
ਡੋਮੀਨੋਸ ਉਹ ਨੀ ਲੈ ਕੇ ਗਈ ਸੀ ਸਾਨੂੰ, ਅਸੀਂ ਔਨੂ ਲੈ ਕੇ ਗਏ ਸੀ। ਪਰ ਖਾਹ ਔ ਗਈ ਸੀ।
ਹਾਂ, ਆਪਾਂ ਨੂੰ ਇੱਕ ਇੱਕ ਪੀਸ ਦੇਖ ਕੇ, ਤੇ ਆਪ ਦੋਵੇਂ ਪੀਸ ਸਾਮ ਕੇ ਬੈ ਗਈ।
ਕਿੰਨੀ ਛੋਟੀ ਸੀ ਉ ਦੋ, ਕਿੰਨੀ ਛੋਟੀ ਸੀ, ਜਿਦੋਂ ਘਬਰ ਘਬਰ ਹਾਰਡਲੀ ਦੋਵੇਂ 'ਤੇ ਅਸੀਂ ਵਿਚਾਰੇ ਰਹਿ ਗਏ ਸੀ, ਕੋਲਡ ਡਰਿੰਕ ਵੀ ਪੀ ਗਈ ਸੀ। ਤਾਂ ਕੋਲਡ ਡ੍ਰਿੰਕ ਵੀ ਪੀ ਗਈ ਸੀ।
ਕਿ ਸਾਨੂੰ ਦੇ ਦੇ ਦੇ ਦੇ ਖਾਣ ਦੇ ਚੱਲਦੇ ਤੇ ਅੱਜ ਵੀ ਨਿਕਲੀ ਹੋਈ ਆ ਕਿਤੇ ਗਈ ਹੋਈ ਆ ਅੱਜ ਵੀ
ਖਾਣ ਨੂੰ ਮਿਲਣਾ ਉੱਥੇ ਤਿਆਰ ਹੋ ਜਾਂਦੀ ਜਾਂਦੀ ਵੀ ਐ।
ਜਾਂਦੀ ਆ। ਹਾਂ, ਭੁੱਖੀ ਆ।
ਅਗਰ ਹੁਣ ਉੱਥੇ ਚੰਗੀ ਰੋਟੀ ਨਹੀਂ
ਮੈਨੂੰ ਲੱਗਦਾ ਛੋਟੇ ਮੋਟੇ ਭਰਾ ਨੇ ਵੀ ਉਤਰਾ ਹੀ ਭੁੱਖਾ ਜਾ ਨਿਕਲ ਜਾਣਾ। ਸਿਰਫ਼ ਖਾਣਾ ਖਾਣਾ ਕਰਿਆ ਕਰਨਾ। ਖਾਵਾ-ਖਾਵਾ, ਖਾਵਾ ਆ ਖਾ ਲਵਾ ਉਹ ਖਾ ਲਵਾ।
ਹਾਂ, ਉਹ ਵੀ ਕਰੂਗੇ ਕਿੰਨਾ ਵਰਗੇ ਪਤਾ ਨੀ ਕੀ ਦੇ
ਮੈਂ ਤੇ ਕਿਹਾ ਪਿਓ ਨੂੰ ਰਾਤ ਨੂੰ ਮੈਂ ਕਿਹਾ ਕਿ ਹੁਣ ਤੇਰੀ ਵਾਰੀ ਮੈਂ ਕਿਹਾ ਹੁਣ ਇਹਨੂੰ ਜ਼ਿਆਦਾ ਪਿਆਰ ਕਰਦੇ ਆ। ਕਿਉਂਕਿ ਇਹ ਮੁੰਡਾ ਐ ਨਾ ਪਤਾ ਵਾ ਕੀ ਏਨੇ ਹੀ ਸਾਡੇ ਕੋਲ ਰਹਿਣਾ ਵਾ। ਹਨਾ ਹੋਰ ਕੀ ਕਹਿੰਦਾ ਇਹੋ ਜੀ ਕੋਈ ਗੱਲ ਨਾ ਆਏ। ਇਹ ਇਹੋ ਜੀ ਗੱਲ ਕਰ ਰਹੀ ਆ। ਮੈਂ ਕਿਹਾ ਹਾਂ, ਇਹੋ ਜਿਹੀ ਗੱਲ ਆ ਮੈਂ ਕਿਹਾ ਇੰਨੇ ਹੀ ਜਾਇਆ ਕਰਨਾ ਨਾ ਲੰਗਰ ਲੈਣ ਵਾਸਤੇ। ਇੰਨੇ ਹੀ ਡੱਬੇ ਫੜ ਕੇ ਜਾਇਆ ਕਰਨਾ ਵਾ ਮੈਂ ਲੰਗਰ ਲੈ ਕੇ ਆਉਂਦਾ ਵਾ ਜਾ ਕੇ। ਹਾਂ, ਕਹਿੰਦਾ ਹਾਂ, ਤੇਰੇ ਪਿਓ ਨੇ ਥੋੜੀ, ਏ ਚ ਆਇਆ ਕਰਨਾ ਵਾ ਫੇਰ ਇਹ ਚ ਆਇਆ ਕਰੂਗਾ ਫਿਰ ਚੋਲੇ ਡੱਬੇ ਫੜ ਕੇ ਜਾਊਗਾ। ਚਾਰ ਵੱਜੂਗੇ ਤੇ ਕੀ ਹਟੋ ਮੈਂ ਲੰਗਰ ਲੈ ਕੇ ਆਉਂਦਾ ਵਾ ਜਾ ਕੇ। ਮੋਟਾ ਜਾ ਜਾਇਆ ਕਰੂਗਾ ਗੱਡੀ ਚ ਚੜ ਕੇ ਲੰਗਰ
ਚੰ ਗਾ ਹੋਇਆ ਥੋੜਾ ਬਹੁਤ ਪਤਾ ਨੀ ਕੀ ਸੋਚ ਕੇ ਕਰ ਦੇਣ ਦੇ ਆ ਉਹ ਤੇ ਉਹੀ ਜਾਣਦੇ ਹੋਊਗੇ
ਸਿਰ ਜ਼ਿਆਦਾ ਹੀ ਪਿਆਰਾ ਲੱਗਣ ਡਿਆ ਮੋਟੂ
ਹਾਂ, ਫੇਰ ਉਹਨੂੰ ਛੋਟੀ ਜੀ ਨਾ ਵੇਖਿਆ ਵੀ ਤੇ ਨਹੀਂ ਸੀ ਨਾ ਹੋ ਸਕਦਾ ਵਰਨਾ ਉਹਨੂੰ ਵੀ
ਪਿਆਰ ਤੇ ਪਤਾ ਨੀ ਉਸ ਟਾਈਮ ਉਹਨੂੰ ਹੜੱਪਣਾ ਕਿਉਂ ਚਾਹੁੰਦੇ ਹੁੰਦੇ ਸੀ ਇਹਦੇ ਵਾਰੀ ਠੀਕ ਆ ਥੋੜਾ ਸਾਈਡ ਸਾਈਡ ਆ ਜਿੰਨਾ ਕੁ ਫੜਾ ਓਨਾ ਕੁ ਫੜਦੇ ਆ ਜਾਂ ਆਪਣੀ ਮਰਜ਼ੀ ਨਾਲ ਵੀ ਥੋੜਾ ਬਹੁਤਾ ਫੜ ਲੈਂਦੇ ਆ
ਨਹੀਂ, ਹੜੱਪਣਾ ਨਹੀਂ ਉਹ ਸ਼ਾਇਦ ਓਦਾਂ ਵੀ ਇੰਨਾ ਹੀ ਕਰਦੇ ਪਰ ਸ਼ਾਇਦ ਉਹਨਾਂ ਨੂੰ ਉਦੋਂ ਲੱਗਦਾ ਹੋਊਗਾ।
ਨਹੀਂ, ਉਦੋਂ ਜ਼ਿਆਦਾ ਕਰਦੇ ਹੁੰਦੇ ਸੀ ਹੁਣ ਸ਼ਾਇਦ ਉਹਨੇ ਸਮਝ ਕਿ ਇਹਨੂੰ ਥੋੜਾ ਜਿਹਾ ਵੀ ਕੁਛ ਕਰੋ ਤੇ ਇਹਨੇ ਫੜ ਇਹਨੇ ਛੱਡਣਾ ਨੀ ਆ ਇਹਨੇ ਫਿਰ ਆਉਣ ਨੀ ਦੇਣਾ ਵਾ ਲੜਾਈ ਝਗੜਾ ਕਰੂਗੀ। ਇਸ ਲਈ ਅੱਜ ਕੱਲ੍ਹ ਹਿਸਾਬ ਕਿਤਾਬ ਨਾ ਫੜਾਫੜੀ ਕਰਦ ਦਾ ਸਭ ਕੁਛ ਕਰ ਰਿਹਾ ਪਹਿਲਾਂ ਉਦੋਂ ਕਰਦੀ ਹੁੰਦੀ ਸੀ
ਜੀ ਨੀ ਨਾ ਲੱਗਦਾ
ਹਾਂ
ਇਸੇ ਲਈ ਉਹ ਵੀ ਤਾਂ ਜ਼ਿਆਦਾ ਤੇਜ਼ ਬਣਦੀ ਹੋਊਗੀ
ਹਾਂ, ਹੁਣ ਕੀ ਆ ਕਿ ਹੁਣ ਕਿਤਾ ਬਣਾਉਗੀ ਸੋਚਦੀ ਸੀ ਮੈਂ ਹੀ ਸਵਾਨਾ ਆਪਣੇ ਲਾਗੇ ਮੈਂ ਹੀ ਖਾਵਾਂਵਾ ਮੈਂ ਹੀ ਪਿਆਵਾਂ ਹੋਰ ਕੋਈ ਕੁਛ ਨਾ ਕਰੇ ਮੈਂ ਹੀ ਸਭ ਕੁਛ ਕਰਾਂ ਲੜਾਈ ਹੋ ਜਾਂਦੀ ਸੀ ਸੋਚਦੀ ਸੀ ਮੈਂ ਆਪਣੇ ਸਭ ਕੁਛ ਕਰਾ ਖੈਰ ਉਦੋਂ ਇਸ ਲਈ ਵੀ ਹੋ ਜਾਂਦੀ ਸੀ। ਮੈਂ ਅੱਖਾਂ ਨਾਲ ਵੇਖਦੀ ਵੀ ਹੁੰਦੀ ਸੀ, ਤੇ ਮੈਂ ਕਹਿੰਦੀ ਸੀ ਨਹੀਂ ਇਤਰਾਂ ਨੀ ਕਰਨਾ ਉੱਤਰਾਂ ਨੀ ਤੇ ਹੁਣ ਮੈਂ ਵੇਖਣ ਜਾਂਦੀ ਹੁਣ ਓ ਇੰਨਾ ਬਿਜ਼ੀ ਰਹਿੰਦੀ ਆ ਕੰਮ ਚ ਇੰਨਾ ਜ਼ਿਆਦਾ ਬਿ ਜੀ ਰਹਿੰਦੀ ਆ, ਤੇ ਮੇਰੇ ਕੋਲ ਟਾਈਮ ਈ ਨੀ ਐ ਕਿ ਮੈਂ ਇਹਦੀ ਜਾਸੂਸੀਆਂ ਕਰਦੀ ਫਿਰਾ ਜਾ ਕੇ ਕੀ ਇ
ਤਾਂ ਵੀ ਤੇ ਦਿੱਕਤ ਆ
ਕਿ ਇਹਨੂੰ ਖਵਾਉਣ ਤੇ ਨੀ ਦੇਨ ਇਹਨੂੰ ਪਿਉਣ ਤੇ ਨੀ ਦੇਇਏ ਇਹ ਆ ਵੋ ਤੇ ਮੇਰੇ ਪੇ ਟਾਈਮ ਨੀ ਆ ਤੇ ਇਸ ਲਈ ਹੁਣ ਇਹਨੂੰ ਜੋ ਮਰਜ਼ੀ ਕਰਦੇ ਖਵਾਉਂਦੇ ਆ ਕੁਛ ਕੁਛ ਤੇ ਮੈਂ ਵੇਖਣ ਨੀ ਜਾਂਦੀ ਤੇ ਮੈਂ ਬੋਲਦੀ ਵੀ ਨੀ ਆ ਉਹ ਨੇ ਜਦੋਂ ਮੈਨੂੰ ਪਤਾ ਚੱਲਦਾ ਵਾ ਕਿ ਮੈਨੂੰ ਖਵਾਇਆ ਆ ਪਿਆਇਆ ਆ ਮੈਂ ਨਹੀਂ ਜਾਂਦੀ ਬੋਲਣ ਵਾਸਤੇ ਫੇਰ ਇਹਨੂੰ ਚੁੱਕਣ ਵਾਸਤੇ ਮੈਨੂੰ ਬੰਦਾ ਵੀ ਤੇ ਚਾਹੀਦਾ ਆ
ਨਹੀਂ ਠੀਕ ਆ ਬੱਚੇ ਆਪੇ ਵੱਡੇ ਹੋਜੂਗੇ ਤੇ ਫਿਰ ਕੋਈ ਦਿੱਕਤ ਨਹੀਂ ਜਿੱਧਰ ਮਨ ਕੀਤਾ ਫਿਰ ਗਏ ਮਨ ਕੀਤਾ ਨਹੀਂ ਗਏ
ਕੁੜੀ ਵਾਰੀ ਮੈਂ ਉਹਹੋ ਸਭ ਕਰਨ ਨੂੰ ਵਿਹਲੀ ਰਹਿੰਦੀ ਸੀ ਜਾਸੂਸੀਆਂ ਤੇ ਫੇਰੀ ਇਸੀਲਇ ਮੇਰੀ ਹੋ ਜਾਂਦੀ ਸੀ ਲੜਾਈ ਕਿਹਾ ਹੈ ਇਹਨੂੰਹ ਕਿਉਂ ਖਵਾਇਆ ਵਾ ਹੈ ਇਹਨੂੰ ਕਿਉਂ ਖਵਾਇਆ ਵਾ ਇਹਨੂੰ ਕਮਾਉਣਾ ਵਾ ਉਹਨੂੰ ਹੀ ਦੇਣਾ ਵਾ ਤੇ ਉਦੋਂ ਲੜਾਈਆਂ ਸੀ ਤੇ ਇਹਦੇ ਵਾਰੀ ਤੇ ਮੈਂ ਸਜਾ ਨਈ ਪਾਉਂਦੀ ਮੇਰੇ ਕੋ ਟੈਮ ਨ ਆ
ਨਾਲ ਹੁਣ ਤੇਨੂੰ ਵੀ ਸਮਝ ਆ ਗਈ ਆ ਕਿ ਬੱਚੇ ਪਰਿਵਾਰਾਂ ਚ ਪਲਦੇ ਆ
ਹਮ ਇੱਕ ਗਿਆਨੀ ਬੰਦੇ ਨੇ ਗੱਲ ਕੀਤੀ ਸੀ ਮੇਰੇ ਨਾਲ ਆ ਵਾਂ ਲੀ ਹਮ ਬ ਪਰਿਵਾਰਾਂ ਚ ਹੀ ਪਲਦੇ ਆ ਇਕੱਲੇ ਬੰਦੇ ਦਾ ਤੇ ਪਸ਼ਾਾਬ ਕਰਨਾ ਔਖਾ ਹੋਇਆ ਹੁੰਦਾ ਵ ਤੇ ਪਸ਼ਾਾਬ ਨਹੀਂੀ ਕਰਨ ਜਾ ਸਕਦਾ ਕਹਿੰਦਾ ਸੀ ਉਦੋਂ ਮੈਨੂੰ ਲੱਗਦਾ ਉਸੇ ਹਾਂ ਲੇਿਨ ਉਦੋਂ ਮੈਂ ਉਹਦੀ ਗੱਲ ਮਜ਼ਾਕ ਚੜਾਤੀ ਮੈਂ ਕਿਹਾ ਫਿਰ ਤਰਾ ਬੋਲਦਾ ਇਕੱਲੇ ਬੰਦੇ ਬੱਚੇ ਨੀ ਪਾਲ ਉਹਨਾਂ ਦੇ ਬੱਚੇ ਨੀ ਹੁੰਦੇ ਉਹ ਵੀ ਤਾਂ ਪਾਲਦੇ ਆ ਉਹਨਾਂ ਨੇ ਵੀਤੇ ਬੱਚੇ ਲੋਕਾਂ ਨੇ ਪਰ ਹੁਣ ਮੈਨੂੰ ਇਹ ਚ ਸਮਝ ਆ ਗਈ ਕਿ ਹਾਂ ਕਿਥੇ ਆ ਫ ਬਹੁਤ ਔਖੇ ਕੀਤੇ ਹੈ ਬਹੁਤ ਮੁਸ਼ਕਿਲਾਂ ਨਾਲ ਪਾਾਲੇ ਏ ਬਹੁਤ ਮੁਸੀਬਤਾਂ ਨਾ ਪਾਲੇ ਯ ਪਰਿਵਾਰਾਂ ਚ ਇਹ ਹੈ ਕਿ ਪਲ ਜਾਂਦੇ ਆ ਔਰ ਪਤਾ ਹੀ ਨਹੀਂ ਚੱਲਦਾ ਕਿਸ ਤਰ੍ਹਾਂ ਪਲ ਗਏ ਹੈ
ਪੈਸੇ ਵਾਲੇ ਲੋਕਾਂ ਦੇ ਲਈ ਵੀ ਬੱਚੇ ਪਾਲਣੇੇ ਔਖੇ ਹੁੰਦੇ ਆ ਅਗਰ ਕੋਈ ਨਹੀਂ ਸਾਂਭਣ ਵਾਲਾ ਵਾ ਤਾਂ ਬਹੁਤ ਮੁਸ਼ਕਿਲ ਹੈ
ਤੇ ਨੰਨਿਆ ਦੇ ਸਿਰ ਤੇ ਛੱਡ ਕੇ ਜਾਂਦੇ ਆ ਬੱਚੇ ਨੂੰ ਤਾਂ ਅਲੱਗ ਪਿੱਛੋਂ ਵੇਖਿਆ ਨ ਇੰਨੇ ਕ੍ਰਾਈਮ ਹੋਣ ਦੇ ਆ
ਕ੍ਰਾਈਮ 'ਤੇ ਬਾਪਰੇ ਬਹੁਤ ਜ਼ਿਆਦਾ ਵੱਧ ਗਿਆ ਵਾ ਅੱਜ ਕੱਲ੍ਹ ਤਾਂ ਕਿਸੇ ਨੂੰ ਕੁਛ ਬੋਲਣ ਦਾ ਜ਼ਮਾਨਾ ਹੀ ਨਹੀਂ ਹੈ ਪਰ ਚੁੱਪ ਵੀ ਰਹਿ ਕੇ ਇਨਸਾਨ
ਘੁੰਮਣ ਜਾਣ ਦਾ ਵੀ ਜਮਨਾ ਨਹੀਂ ਰਹਿ ਗਿਆ ਲੇਕਿਨ ਮੁਸ਼ਕਲ ਨ
ਘਰ ਚ ਰਹਿਣ ਦਾ ਵੀ ਤੇ ਜ਼ਮਾਨਾ ਨੀ ਰਹਿ ਗਿਆ ਘਰ ਚ
ਬੰਦਾ ਬੁੱਢੀ ਦੇ ਨਾਲ ਨਹੀਂ ਘੁੰਮਣ ਜਾ ਸਕਦਾ ਤਾਂ ਬੁੱਢੀ ਬੰਦੇ ਦੇ ਨਾਲ ਘੁੰਮਣ ਨੀ ਜਾ ਸਕਦੀ ਦੋਵੇਂ ਅਲੱਗ ਅਲੱਗ ਜਾਣੇ ਚਾਹੀਦੇ ਮਤਲਬ ਘੁੰਮਣ
ਕੋਈ ਕਿਤੇ ਨਹੀਂੀ ਜਾਣਾ ਚਾਹੀਦਾ ਸਭ ਨੂੰ ਅਲੱਗ ਅਲੱਗ ਰਹਿਣਾ ਚਾਹੀਦਾ ਇੱਕ ਅਲੱਗ ਅਲੱਗ ਘਰ ' ਕਿਉਂਕਿ ਅੱਜ ਕੱਲ੍ਹ ਘਰ ਦੇ ਬੰਦੇ ਵੀ ਤਾਂ ਘਰ ਚ ਰਹਿ ਕੇ ਮਾਰ ਦੇਦੇ ਆ
ਦੇ ਰਿ ਆ ਤੇ ਕਿਤੇ ਬੁੱਢੀਆਂ ਬੰਦੇ ਮਾਰ ਦੇ ਰਿ ਆ ਹਾਂ ਹੁਣੇ ਉਹਨੂੰ ਸੀਆ ਨੇ ਉਹਨੂੰ ਮਾਰਿਆ ਹੁਣੇ ਪਿੱਛੇ ਵੇਖਿਆ ਬੰਦਾ ਬੁੱਢੀ ਨੂੰ ਲੈ ਕੇ ਗਿਆ ਨਿਊ ਮੈਰਿਜ ਚ ਤੇ ਉਹਨੇ ਬੁੱਢੀ ਨੇ ਪਕਾ ਮਾਰ ਤਾ
ਉਹ ਚੀਜ਼ ਲੱਗਦਾ ਉੰਨੀ ਵਾਇਰਲ ਨਹੀਂ ਹੋਈ
ਹੋਈ ਆ ਮਤਲਬ ਉਨੀ ਨੀ ਹੋਈ ਆ ਇਹੀ ਤੇ ਚੀਜ਼ ਆ ਨਾ ਇਹੀ ਤੇ ਚੀਜ਼ ਕਹਿਣ ਦੇ ਨਾ ਸਭ ਜਗ੍ਹਾ ਤੇ ਚੁੱਕਣ ਦੇ ਆ ਕਿ ਜਦੋਂ ਬੁੱਡੀਆਂ ਮਾਰਦੀਆਂ ਵਾ ਤੇ ਉਦੋਂ ਕੋਈ ਚੁੱਕਦਾ ਨਹੀਂ ਗਲ ਜਦੋਂ ਬੰਦੇ ਮਰਦੇ ਤੇ ਹਾਹਾ ਕਾਰ ਮਚਾ ਦਿੰਦੇ ਆ ਹੁਣ ਆਹ ਗੱਲ ਉੱਠਣ ਉੱਠੀ ਆ ਮਤਲਬ ਓਨੀ ਨੀ ਉੱਠੀ ਆ
ਹਾਂ ਉਵੇ ਤੇ ਕਿਓਨਾ ਪਤਾ ਹੀ ਨਹੀਂ ਸੁਣਿਆ
ਹਾਂ ਉਹ ਤੇ ਮੈਂ ਕੱਲ ਫੋਨ ਵੇਖ ਰਹੀ ਸੀ ਤੇ ਅਚਾਨਕ ਤਾਂ ਮੇਰੇ ਫੋਨ ਚ ਆ ਗਿਆ
ਮੇਰੇ ਵੀ ਆਇਆ ਸੀ
ਇਹੀ ਸਭ, ਤੇ ਪਤਾ ਨੀ ਮੇਰੇ ਫੋਨ ਨੂੰ ਕਿਉਂਕਿ ਮੇਰੇ ਫੋਨਾਂ ਚ ਸਿਰਫ ਨਿਊਜ਼ਾਂ ਜਿਆਆਉਦੀਆਂ ਰਹਿੰਦੀਆਂ
ਅਗਰ ਅਸੀਂ ਕੋਈ ਵੀ ਚੀਜ਼ ਪੂਰੀ ਦੇਖ ਲੈਂਦੇ ਆ ਨਾ ਉੱਥੇ ਸਾਡਾ ਵਿਊਜ਼ ਚੱਲ ਜਾਂਦਾ ਵਾ ਤੇ ਸਾਨੂੰ ਤੁਸੀ ਕਿਤੇ ਵੀ ਆਉਂਦੇ ਆ ਕਿ ਇਹ ਵੇਖਦੇ, ਆ ਇਸ ਚੀਜ਼ ਨੂੰ ਲਾਈਕ ਕਰ ਰਹੇ ਆ ਇਹ ਤੇ
ਤੇ ਵੇਖਣਾ ਵੀ ਤੇ ਨਿਊਜ਼ ਜ਼ਰੂਰੀ ਹੁੰਦਾ ਵਾ ਨਾ ਅਪਡੇਟ ਕਿਸ ਤਰਾ ਮਿਲੂਗੀ ਬੰਦੇ ਨੂੰ। ਕਿ ਹਾਂ ਇਹ ਹੋ ਰਿਹਾ ਵਾ ਉਹ ਹੋ ਰਿਹਾ ਵਾ ਕਿੱਦਾਂ ਪਤਾ ਚੱਲੂਗਾ ਵੇਖਣਾ ਵੀ ਤਾਂ ਜ਼ਰੂਰੀ ਆ
ਹਮ ਹਮ
ਹੋਰ ਦੱਸੋ
ਹੋਰ ਦੇਖੋ ਮੰਮੀ ਨੇ ਸ਼ਾਮ ਨੂੰ ਜਾਣਾ ਵੀ ਆ ਮੌਲ ਵਾਲਿਆਂ ਦੇ ਵੱਲ ਉੱਧਰੋਂ ਕਦੋਂ ਆਉਗੀ ਉੱਧਰ ਕਦੋਂ ਜਾਊਗੀ ਮੈਂ ਨੀ ਜਾਣਾ ਵਾ ਮੰਮੀ ਨੇ ਜਾਣਾ ਵਾ ਕੱਲ ਕ ਮੱਦਾ ਰਹਿ ਗਿਆ ਸੀ ਅੱਜ ਫਿਰ ਤੋਂ ਜਾਊਗੀ
ਮੈਂਵੀ ਤੇ ਸਵੇਰੇ ਫੋਟੋ ਕਢਵਾ ਕੇ ਲੈ ਕੇ ਆਈ ਹਾਂ ਬਾਬੂ ਸੁੱਤਾ ਹੀ ਝੂਲੇ ਚ, ਤੇ ਮੈਂ ਸੋਚਿਆ ਅੱਛਾ ਮੇਨ ਬਾਬੂ ਹ ਜਾ ਹਾਂ ਬਾਬੂ ਹ ਜਾਿਆ